ਹੁ
ਹਲੋ।
ਹਾਂਜੀ ਹਾਂਜੀ ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਜੀ। ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ।
ਵਧੀਆ ਜੀ ਵਧੀਆ ਹੋ ਗਏ ਫ੍ਰਰੀ ਤੁਸੀਂ।
ਹਾਂ ਸ਼ ਮਾਂਸ਼ ਹ ਹੋਇਆ ਬਸ
ਹੋ ਗਿਆ ਲੰਚ ਤੋਹਾਡਾ
ਹਾਂਜੀ ਹਾਂਜੀ ਕਰ ਲਿਆ ਸੀ ਹੁਨ ਈ। ਕੀਤਾ ਸੀ ਬਸ ਬੈਠੇ ਹੀ ਸੀ ਲੱਨਚ ਕਰਕੇ।
ਓਕੇ ਓਕੇ ਹੋਰ ਬੱਚੇ ਠੀਕ ਏ। ਹਾਂਜੀ ਸਕੂਲੋ
ਹਾਂ ਬਸ ਹੁਨੇ ਈ ਉਹਨਾਂ ਦੀ ਵੈਨ ਆਈ ਸੀ ਹੁਨ ਰੋ ਰੋਟੀ ਦਿਤੀ ਏ ਪਾ ਕੇ।
ਹਾਂਜੀ ਹਾਂਜੀ ਤੁਹਾਡੇ ਲੇਟ ਆਂਦੇ ਏ।
ਹਾਂ ਦੇਖੋ ਬਸ ਏ ਨਾ ਫਿਰ ਪਾਸਾਨ ਪਤਾ ਲਿਆ
ਹਾਂਜੀ ਹਾਂਜੀ ਹਾਂਜੀ ਪੇਰੈਂਟਸ ਆਪ ਲੀਆਨ ਫਿਰ। ਤਾਂ ਚਲੋ ਟਾਈਮ ਤੇ ਆ ਜਾਂਦੇ ਆ ਸਕੂਲ ਦੀ ਟਰਾਂਸਪੋਰਟ ਤੇ ਲੇਟ ਹੋ ਜਾਂਦੀ ਹੈ।
ਨ ਜ ਕੋ ਵਿ
ਹਾਂਜੀ ਹਾਂਜੀ ਹੋਰ
ਕੋਈ ਹੈ ਨਹੀਂ ਨਾ ਘਰ ਸਾਥ ਜੇ ਕਦੇ ਕਦਾਰ ਹੋਇਆ ਕਦੀ ਨਹੀਂ ਹੋਇਆ ਫ਼ੇਰ ਦਿੱਕਤ ਹੋ ਜਾਂਦੀ ਪੂਰੀ
ਹਾਂਜੀ ਹਾਂਜੀ ਨਹੀਂ ਬਸ ਵੀ ਠੀਕ ਰਹਿੰਦੀ ਏ ਚਲੋ ਬਾਰਿਸ਼ ਕਰਕੇ ਵੀ ਠੀਕ ਹੈ ਅਰਾਮ ਨਾਲ ਬੱਚੇ ਆ ਜਾਂਦੇ ਆ।
ਉਹਨਾਂ ਨੇ ਜੋ ਕੋਈ ਟੈਂਸ਼ਨ ਵੀ ਨਹੀਂ ਬਸ ਫਿਰ ਬੱਚੇਆ ਨੂੰ ਧੋਪ ਹੋਏ ਠੰਡ ਹੋਏ ਅਰਾਮ ਨਾਲ ਸੇਕ ਚੱਲਦਾ।
ਹਾਂਜੀ ਔਟੋ ਵਗੈਰਾ ਦਾ ਤੇ ਥੋੜਾ ਜਿਹਾ ਧਿਆਨ ਰੱਖਨਾ ਪੈਂਦਾ ਚਲੋ ਬਸਿ਼ਸ ਦਾ ਤਾਂ ਫੇਰ ਠੀਕ ਹੈ।
ਹੁ ਹੋਰ ਦੱਸੋ
ਕੀ ਤੁਸੀਂ ਔਨਲਾਈਨ ਸ਼ੋਪਿੰਗ
ਕਿਤੀ ਏ ਹਾ ਮੈਂ ਹੁਣ ਮੰਗਾਏ ਸੀ ਸੂਟ ਲੋਅਰ ਮੰਗਾਏ ਸੀ ਨਾਲ ਦੋ ਤਿੰਨ।
ਹ
ਹਾਂਜੀ ਹਾਂਜੀ। ਅੱਛਾ ਮੈਂ ਕਿਹਾ ਮੈਂ ਹੁਨੇ ਮੰਗਾਏ ਸੀ ਦੋ ਤਿੰਨ ਲੋਅਰ ਮੰਗਾਏ ਸੀ ਮੈਂ।
ਹਾਂਜੀ ਹਾਂਜੀ।
ਅੱਛੀ ਕੁਆਲਟੀ ਸੀ ਕਾਫੀ।
ਬੱਸ ਕਈ ਜਗਾ ਤੇ ਅੱਛੀ ਆ ਜਾਂਦੀ ਏ ਕਈ ਜਗਾ ਤੇ ਠੀਕ ਨਈ ਆਂਦਾ। ਕੱਪੜੇ ਕੱਪੜੇ ਦਾ ਫਰਕ ਹੋ ਜਾਂਦਾ ਓਂਨਲਾਈਨ ਦਾ।
ਹਾਂਅ ਏ ਵੀ ਹੁੰਦਾ।
ਹਾਂਜੀ ਇਹ ਚਲੋ ਚੀਜ਼ ਅੱਛੀ ਆ ਜੇ ਵਧੀਆ ਰਹਿੰਦੀ ਹੈ ਨਹੀਂ ਤਾਂ ਫ਼ੇਰ ਵਾਪਿਸ ਕਰੋ।
ਫ਼ੇਰ ਉਹ ਬੜਾ ਯਾਦ ਰਹਿੰਦਾ ਵਾਪਸ ਕਰਨ ਲੱਗਾ ਨਾ।
ਹਾਂਜੀ ਹਾਂਜੀ।
ਮੈ ਵੀ ਕੱਪੜਾ ਦੇਖ ਮੈਂ ਵੀ ਬੜਾ ਦੇਖ ਤੇ ਕੱਪੜਾ ਮੰਗਾਨੀ ਆ।
ਹੂੰ ਗਰਮੀ ਬਹੁਤ ਹ ਵੈਸੇ ਹੀ ਕੋਟਨ ਪਾਈ ਜਾ ਰਹੀ ਹੈ ਅੱਜ ਕੱਲ। ਤਾਂ ਸੂਟਸ ਤਾਂ ਕਾਟਨ ਦੇ ਵੀ ਗਰਮੀ ਲੱਗਦੀ ਆ ਅੱਜ ਕੱਲ ਤਾਂ ਪਾ ਕੇ। ਸਿੰਪਲ ਲੋ ਟੀ ਸ਼ਰਟ ਕੰਫਰਟੇਬਲ ਲੱਗਦਾ ਏ।
ਹਾਂ ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ।
ਦੇਖੋ ਅੱਜ ਕੱਲ ਤਾਂ ਕੋਟ ਸੈੱਟ ਚੱਲ ਗਏ ਨੇ।
ਹਾਂਜੀ- ਹਾਂਜੀ ਚਲੋ ਹੋਰ ਅਰਾਮ ਹੈ ਕੋਰਸ ਸੈਟ ਨਾਲ ਵੀ।
ਇਕ ਹੂੰ।
ਊ ਫ ਛ
ਹੈਲੋ।
ਮੈਂ ਕਿਹਾ ਤੁਸੀਂ ਮੰਗਵਾਏ ਹੈ ਕਿਆ ਕੁੱਛ?
ਹਾਂਜੀ-ਹਾਂਜੀ ਬਸ ਬਹੁਤ ਘੱਟ ਵੈਸੇ ਤਾਂ ਮਾਰਕੀਟ ਜਾ ਕੇ ਹੀ ਲੈ ਆਨੇ ਆ। ਅੱਜ ਹੀ ਦੋ ਸੂਟ ਲੈ ਕੇ ਆਏ ਸੀ ਮਾਰਕੀਟ ਤੋਂ।
ਔਫਲਾਈਨ ਹੀ ਜਾ ਕੇ ਲੈ ਆਈਦਾ, ਵੈਸੇ ਮੈਨੂੰ ਔਨਲਾਈਨ ਘੱਟ ਪਸੰਦ ਹੈ। ਔਫਲਾਈਨ ਜ਼ਿਆਦਾ ਠੀਕ ਲੱਗਦਾ।
ਨਹੀਂ ਔਫਲਾਈਨ ਵੈਸੇ ਸਹੀ ਵੀ ਨੀ ਰਹਿੰਦਾ ਦੇਖੋ ਬੰਦਾ ਆਪ ਆਪਣਾ ਕੱਪੜਾ ਦੇਖ ਕੇ ਲਿਆਂਦਾ ਹਨਾ।
ਹਾਂਜੀ-ਹਾਂਜੀ ਇਹ ਚਲੋ ਰੇਟ ਵਾਈਜ਼ ਵੀ ਹੋ ਜਾਂਦਾ, ਬਾਰਗਨਿੰਗ ਵੀ ਹੋ ਜਾਂਦੀ ਹੈ। ਆਪਣਾ ਚੈੱਕ ਕਰਕੇ।
ਤੋਂ ਆਉਣਾ ਲੇਟ ਸਵੇਅਰ ਹੋ ਜਾਣਾ ਕੱਪੜਾ। ਫੇਰ ਪਤਾ ਵੀ ਨੀ ਵਿੱਚ ਪਾ ਕੇ ਕੀ- ਕੀ ਦਿੰਦੇ ਪਏ ਚੀਜ਼, ਖੋਲਣ ਵੀ ਨੀ ਦਿੰਦੇ। ਕਹਿੰਦੇ ਨੇ ਪਹਿਲਾਂ ਸਾਨੂੰ ਪੇਮੈਂਟ ਕਰੋ ਅਗਰ ਕੈਸ਼ ਔਨ ਡਿਲੀਵਰੀ ਮੰਗਵਾਓ ਤੇ, ਪਹਿਲੇ ਪੇਮੈਂਟ ਕਰੋ ਉਸ ਤੋਂ ਬਾਅਦ ਖੋਲੋ ਫੇਰ ਚੀਜ਼ ਤੁਹਾਡੀ ਹੋਏਗੀ।
ਹਾਂਜੀ-ਹਾਂਜੀ ਬਹੁਤ ਔਖਾ ਹੈ ਔਨਲਾਈਨ ਦਾ ਤਾਂ। ਨਾਲੇ ਚੀਜ਼ ਵੀ ਠੀਕ ਨਹੀਂ ਆਉਂਦੀ ਕਈ ਵਾਰੀ। ਬਹੁਤ ਅਜੀਬ ਜਿ ਆ ਜਾਂਦੀ ਹੈ, ਕੱਪੜਾ ਮਿਕਸ ਆ ਜਾਂਦਾ ਕੋਟਨ ਦਾ ਮੰਗਓ ਤਾਂ।
ਹਾਂ ਬਿਲਕੁਲ ਸਹੀ ਕਹਿਦੇ ਐਵੇਂ ਹੀ ਆਉਂਦਾ।
ਹਾਂਜੀ, ਬਸ ਇਹ ਚਲੋ ਡਿਜ਼ਾਇਨ ਅੱਛੇ ਹੁੰਦੇ ਆ ਓਨਲਾਈਨ ਵੀ। ਆਪਾਂ ਨੂੰ ਓਫਲਾਈਨ ਘੱਟ ਮਿਲਦੇ ਆ, ਪਰ ਜੋ ਚੀਜ਼ ਦੇਖ ਕੇ ਮਜ਼ਾ ਆਉਂਦਾ ਐਵੇਂ ਨਹੀਂ ਆਉਂਦਾ।
ਹਾਂ।
ਹਾਂਜੀ।
ਹਾਂ ਦੇਖੋ ਸੰਤ ਦੇਖੋ ਆਦਤ ਪਈ ਜ ਅਸੀਂ ਤ ਚੀਜ਼ ਵੇਖ ਪਾਲ ਕੇ ਲੈਂਦੇ ਹਾਂ ਨਾ। ਪਾਵੇ ਚਾਰ ਦੁਕਾਨ ਕਿਉਂ ਨਾ ਘੁੰਮੀ ਏ। ਹਾਂ ਸਹੀ ਗੱਲ ਏ ਨਾਲੇ ਰੇਟ ਦਾ ਵੀ ਦੇਖੋ ਪਤਾ ਚ ਆਈ ਡਿਆ ਹੋ ਜਾਂਦਾ ਕਿਸੇ ਕੋਲ ਕਿਹੜਾ ਹੁੰਦਾ, ਕਿਸੇ ਕੋਲ ਕਿਹੜਾ ਹੁੰਦਾ, ਔਨਲਾਈਨ ਸਮਝ ਨਹੀਂ ਆਉਂਦੀ।
ਹਾਂਜੀ-ਹਾਂਜੀ ਸਾਰੀ ਸ਼ੋਪਸ ਦੇ ਰੇਟ ਅਲੱਗ- ਅਲੱਗ ਹੁੰਦਾ। ਓਨਲਾਈਨ ਦੇਖ ਦੇਖੋਗੇ ਤੁਸੀਂ ਅਲੱਗ ਹੈ, ਸ਼ੋਪਸ ਦੇ ਅਲੱਗ ਰੇਟ ਹੈ।
ਬਿਲਕੁਲ। ਔਨਲਾਈਨ ਦੇਖੋ ਨਾਲ ਤੁਹਾਨੂੰ ਆਪਣਾ ਲਾ ਕੇ ਦੇਣਗੇ।
ਹਾਂਜੀ ਉਹਨਾਂ ਦੇ ਸ਼ਿਪਿੰਗ ਚਾਰਜਿਸ ਹੋ ਗਏ। ਹੋਰ ਚਾਰਜਿਸ ਹੋ ਗਏ।
ਬਿਲਕੁਲ ਐਵੇਂ ਹੀ ਹੁੰਦਾ।
ਮੰਮਾ ਦਾ ਮੰਗਵਾਇਆ ਸੀ ਓਨਲਾਈਨ ਸੂਟ ਰੇਟ ਵਜ਼ ਠੀਕ ਸੀ ਬਟ ਕਪ ਕੱਪੜਾ ਮਿਕਸ ਆਇਆ ਉਹ ਕੋਟਨ ਨਾ ਦੂਸਰਾ ਉਹ ਨਾ ਗਰਮੀ ਚ ਪਾਾਨ ਜੋਗਾ ਨਾ ਕੁਛ ਵੈਸੇ ਹੀ
ਕੱਪੜੇ ਤਾਂ ਨਾ ਮਜ਼ਾ ਨ ਨਹੀਂ ਆਉਂਦਾ ਮੈਂ ਵੀ ਮੰਗਵਾਏ ਨੇ ਪਰ ਦੇਖੋ ਮਜਬੂੂਰ ਹੀ ਹੁੰਦੀ। ਫਿਰ ਮੈਂ ਮੰਗਵਾ ਲੈਂਦੀ ਹਾਂ ਹੁਣ ਜਿਵੇਂ ਮੇਰਾ ਚ ਚਕਰ ਲੱਗ ਨੀ ਰਿਆ ਸੀ ਬਜ਼ਾਰ, ਬਟ ਇੱਥੇ ਨਾ ਮਤਲਬ ਜਿਵੇਂ ਟਰਾਊਜ਼ਰ ਵਗੈਰਾ ਸਹੀ ਮਿਲ ਜਾਂਦੇ ਨੇਂ ਬੜੀ ਪਹਿਲੇ ਵੀ ਮੰਗਵਾਏ ਸੀ, ਮੈਂ ਤਾਂ ਮੰਗਵਾ ਰਿਹਾ ਮੈਂ ਕਿਹਾ ਚਲੋ ਕੋਈ ਨੀ
ਇਹ ਚਲੋ ਟੀ ਸ਼ਰਟਸ ਲੋਰ ਵਗੈਰਾ ਇਹ ਠੀਕ ਆ ਜਾਂਦੇ ਆ। ਇਹ ਸਗੋਂ ਠੀਕ ਲੱਗਦੇ ਆ, ਨਾਲੇ ਰੇਟ ਵਾਈਜ਼ ਵੀ ਠੀਕ ਹੁੰਦੇ ਆ। ਅੱਜ ਕੱਲ੍ਹ ਕਿੰਨੀਆਂ ਹੀ ਐਪ ਚੱਲ ਰਹੀਆਂ ਔਨਲਾਈਨ।
ਬਹੁਤ ਸਾਰੀਆ ਵੈਬਸਾਈਟਸ ਵੀ ਇਨੀਆਂ, ਵੈਬਸਾਈਟਸ ਵੀ ਇਨੀਆਂ ਅੱਜ ਕੱਲ।
ਹਾਂਜੀ, ਹਾਂਜੀ ਅੱਜ ਕੱਲ੍ਹ ਵਿਸ਼ਵਾਸ ਵੀ ਨਹੀਂ ਨਾ ਬੰਦਾ ਪੈਸੇ ਦੇ ਕੇ ਫਸ ਜਾਂਦਾ ਕਈਆਂ ਦੇ ਵਾਪ
ਐਂ ਤਾਂ ਹਾਂ ਸਹੀ ਗੱਲ ਹੈ, ਨਹੀਂ ਇਹੀ ਉਹ ਗੱਲ ਨਾ ਦੇਖ ਕੇ ਮੰਗਵਾਓ। ਬੰਦੇ ਨੂੰ ਪਤਾ ਲੱਗ ਕੇ ਜਾਂਦਾ ਵੀ ਉਹਨੇ ਸਾਈਡ ਤੇ ਜਾ ਕੇ ਨਹੀਂ ਹਨਾ।
ਹਾਂਜੀ ਹਾਂ। ਉਹੀ ਹੈ ਨਾ ਚੀਜ਼ ਦਾ ਪਤਾ ਨਹੀਂ ਲੱਗਦਾ। ਬਸ ਵਧੀਆ ਵਧੀਆ
ਨਹੀਂ ਵੈਸੇ ਮੇਰੇ ਨਾਲ ਇੱਕ ਅੱਧੀ ਵਾਰੀ ਹੋ ਚੁੱਕੀ ਏਦਾਂ ਮੈਂ ਮੰਗਵਾਏ ਸੀ ਕੱਪੜੇ ਬਟ ਮੇਰੇ ਠੀਕ ਨਹੀਂ ਨਿਕਲਆ ਮੈਂ ਵਾਪਿਸ ਕੀਤਾ ਪਰ ਮੇਰੀ ਪੇਮੈਂਟ ਵੀ ਨੀ ਆਈ ਇੱਕ ਦੋ ਵਾਰੀ ਫਿਰ ਮੈਂ ਕਿੰਨੀ ਵਾਰੀ ਕੰਪਲੇਂਟਸ ਵੀ ਕੀਤੀਆਂ ਫਿਰ ਮੈਂ ਉਸ ਸਾਈਟ ਤੋਂ ਮੰਗਵਾਉਣੇ ਹੀ ਬੰਦ ਕਰ ਦਿੱਤੇ ਕੱਪੜੇ
ਹਾਂਜੀ ਹਾਂਜੀ ਮੇਰੇ ਵੀ ਨਾਲ ਮੇਰੇ ਹਸਬੈਂਡ ਤਾਂ ਪਾ ਕੇ ਨੀ ਰਾਜੀ ਨਾ ਔਨਲਾਈਨ ਉਹ ਤਾਂ ਪੇਮੈਂਟ ਹੀ ਨਹੀਂ ਦਿੰਦੇ ਹੈ
ਐਪਰਾਕਸ
ਉਹ ਤਾਂ ਕਹਿਣਗੇ ਔਨਲਾਈਨ ਨਹੀਂ ਮੰਗਾਣਾ ਮਾਰਕੀਟ ਜਾ ਕੇ ਲਿਆ ਆਓ ਦੋ ਤਿੰਨ ਵਾਰੀ ਪੈਸੇ ਵੀ ਨੀ ਵਾਪਿਸ ਆਏ ਨਾ ਸੂਟ ਆਇਆ ਕੋਈ ਵਾਪਿਸ ਬਸ ਸਾਰਾ ਕੁਛ ਸਿਰਫ਼
ਬਸ ਹੁੰਦਾ ਜੀ ਕਈ ਵਾਰੀ ਦੇਖੋ ਆਨਲਾਈਨ ਵਿਸ਼ਵਾਸ ਕਿਦੇ ਤੇ ਕਰੀਏ ਸਾਨੂੰ ਕੋਈ ਪਤਾ ਹੀ ਨੀ ਕੌਣ ਹੈ ਨਾ
ਹਾਂਜੀ ਉਹ ਘਰ ਦੇ ਤਾਂ ਬੋਲਦੇ ਆ ਅਸੀ ਲੋਗ ਔਨਲਾਈਨ ਦੇਖ ਲੈਂਦੇ ਹਾਂ ਵਿਹਲੇ ਬੈਠੇ ਹਾਂ ਸਕਰੋਲ ਕਰੀ ਜਾਓ ਦੇਖੀ ਜਾਓ ਇਹ ਵਰਾਇਟੀ ਆ ਰਹੀ ਹੈ ਉਹ ਵਰਾਇਟੀ ਆ ਰਹੀ ਹੈ
ਹਾਂ ਸਹੀ ਗੱਲ ਹੈ ਦੇਖੋ ਇਹ ਵੀ ਏਕ ਇੱਕ ਇਹ ਤੁਸੀਂ ਇੱਕ ਆਈਡੀਆ ਲੈਲੋ ਹਨਾ ਕਿ ਇਹੋ ਜਿਹੀ ਵਰਾਇਟੀ ਆ ਰਹੀ ਮਾਰਕੀਟ ਵਿਚ ਪਰ ਓਦਾ ਨਾ ਮੰਗਵਾਓ ਮੈਂ ਵੀ ਮਤਲਬ ਅਵੋਇਡ ਹੀ ਕਰਦੀ ਆ ਨੀ ਮੰਗਾਉਦੀ
ਹਾਂਜੀ ਹਾਂਜੀ ਨਹੀਂ ਹੁਣ ਤਾਂ ਬਹੁਤ ਘੱਟ ਆੱਫਲਾਈਨ ਹੀ ਸ਼ੋਪਿੰਗ ਕਰੀ ਦੀ ਹੈ ਜ਼ਿਆਦਾ ਔਨਲਾਈਨ ਘਟ ਈ
ਨਹੀਂ ਸੂਟ ਵਗੈਰਾ ਤਾ ਐਵੇ ਜਿਵੇਂ ਸੂਟ ਵਗੈਰਾ ਕੇ ਜਿਵੇਂ ਕੱਪੜਾ ਵਗੈਰਾ ਹੋ ਗਿਆ ਆ ਤਾਂ ਵੈਸੇ ਮੈਂ ਵੀ ਇੱਥੋਂ ਮਾਰਕੀਟ ਏ ਸਾਡੇ ਇੱਥੇ ਨੇੜੇ ਹੀ ਲੱਗਦੀ ਹੈ ਬਹੁਤ ਸਸਤਾ ਕੱਪੜਾ ਲੈ ਕੇ ਪਏ ਜੇ ਪਜਾਮਾ ਟੀ ਸ਼ਰਟ ਘਰ ਪਾਉਂਣ ਦੇ ਕੱਪੜੇ ਜਿਹੜੇ ਸਸਤੇ ਹੁੰਦੇ ਨੇ ਇਹ ਤਾਂ ਚਲੋ ਮੈਂ ਇੱਥੋਂ ਮੰਗ਼ ਘਰ ਦਾ ਕਰੋਕਰੀ ਦਾ ਸਮਾਨ ਹੋ ਗਿਆ ਔਨਲਾਈਨ ਹੋਰ ਸਮਾਨ ਤੁਹਾਨੂੰ ਪਤਾ ਸਮਾਨ ਹੁੰਦਾ ਘਰ ਚ ਬਸਉਹ ਸਮਾਨ ਉਧਰੋਂ ਮੰਗਵਾ ਲੈਂਨੀ ਹਾਂ
ਹਾਂਜੀ ਉਹ ਲੜਕੀਆਂ ਨੂੰ ਕੁਛ ਆਪਣਾ ਪਸੰਦ ਆ ਜਾਂਦਾ ਉਹ ਲੈ ਲੋ ਬਸ ਕੋਈ ਰਬੜ ਬੈਂਡ ਆ ਗਏ ਪਸੰਦ ਕੋਈ ਕੀ ਆ ਗਿਆ ਇਹ ਮੰਗਵਾ ਦੋ ਉਹ ਮੰਗਾ ਦੋ ਔਨਲਾਈਨ ਤੇ ਚਲੋ ਮਾਰਕੀਟ ਔਨਲਾਈਨ ਦਾ ਵੀ ਸੁੱਖ ਹੈ ਜਿਵੇਂ ਆਪਾਂ ਬਲਿੰਕਿਟ ਕਰਦੇ ਹਾਂ ਕੋਈ ਘਰ ਆਇਆ ਹੋਇਆ ਚਲੋ ਫਟਾਫਟ ਆ ਜਾਂਦੇ ਆ ਹਾਂਜੀ। ਫਟਾਫਟ ਸਮਾਨ ਆ ਜਾਂਦਾ ਐ ਪਰ ਚਲੋ ਦੇਖੀ ਜਾਓ ਜੋ ਜੋ ਹੁੰਦਾ। ਕਦੀ ਔਨਲਾਈਨ ਕਦੀ ਔਫਲਾਈਨ
ਹੋ
ਹੋਰ ਸੁਣਾਓ ਬਸ।
ਬਸ ਠੀਕ ਆ ਹੋਰ ਕੀ ਬੰਦਾ। ਨਹੀਂ, ਨਹੀਂ ਬਸ ਇਸ ਤੇ ਹੁਣ ਪਿੱਛੇ ਸਕੂਲੋਂ ਆਏ ਸੀ ਮੈਂ ਰੋਟੀ ਰੂਟੀ ਦੇ ਕੇ ਬੈਠੀ ਸੀ ਬਸ ਮੈਂ। ਤੁਹਾਡਾ ਫੋਨ ਆ ਗਿਆ ਨਾ ਮਾਈਂਡ ਚ
ਹਾਂਜੀ ਹਾਂਜੀ ਹੋਰ ਵਧੀਆ।
ਹਾਂਜੀ ਹਾਂਜੀ ਸਭ ਵਧੀਆ ਘਰ ਪਰਿਵਾਰ ਬਸ ਦੇਖੋ ਸ਼ਾਇਦ ਮੇਰਾ ਵੀ ਅੱਜ ਕਲ ਚ ਪਾਰਸਲ ਆ ਜਾਏਗਾ ਔਨਲਾਈਨ ਵਾਲਾ ਤੁਸੀਂ ਤੇ ਮੈਂ ਥੋੜਾ ਜਿਹਾ ਕਨਫਿਊਜ ਕਰਤਾ।
ਨਹੀਂ ਨਹੀਂ ਠੀਕ ਆਏਗਾ ਜੇ ਤੁਸੀਂ ਪਹਿਲਾਂ ਵੀ ਮੰਗਵਾਇਆ ਹੋਇਆ ਤਾਂ। ਫੇਰ ਤਾਂ ਠੀਕ ਆਏਗਾ ਇਕ ਤਾਂ ਵਰਾਇਟੀ ਠੀਕ ਹੁੰਦੀ ਹੈ।
ਹਾਂ, ਮੈਂ ਬਹੁਤ ਹਾਂ ਨਹੀਂ ਮੇਰੀ ਤਾਂ ਗਿਨੀ ਚੁਨੀ ਮਤਲਬ ਸਾਈਟਸ ਨੇ ਜਿੱਥੋਂ ਮੈਂ ਮੰਗਵਾਉਦੀ ਹਾਂ। ਐਸੀ ਕੋਈ ਗੱਲ ਨਹੀਂ ਹੁੰ ਹਾਂ ਬਾਕੀ ਚਲੋ ਦੇਖੋ।
ਉਹ ਕਹਿੰਦੇ ਪੁਰਾਣੀ ਸਾਈਟ ਤੋਂ ਤਾਂ ਚਲੋ ਮੰਗਵਾ ਲਓ ਜਿਹੜੀ ਨਵੀਂ ਹੁੰਦੀ ਉਹਨਾਂ ਤੋਂ ਥੋੜਾ ਵਿਸ਼ਵਾਸ ਘੱਟ ਹੁੰਦਾ ਨਾ। ਜਿਵੇਂ ਆਪਾਂ ਪਹਿਲਾਂ ਮੰਗਵਾਇਆ ਹੋਇਆ ਉਸ ਤੋਂ ਮੰਗਵਾਈ ਜੋ
ਮੈਂ ਉਹਨਾਂ ਕੋਲ ਮੰਗਵਉਂਣੀ ਆ ਤਾਹੀ ਹਮੇਸ਼ਾ ਮੈਂ ਤੁਹਾਨੂੰ ਕਹਿ ਰਹੀ ਆ ਕਿ ਮੈਂ ਨਵੀਂ ਸਾਈਟ ਤੋਂ ਮੰਗਵਾ ਲਿਆ ਐਵੇਂ ਈ। ਤੇ ਦੋ ਵਾਰੀ ਮੇਰੇ ਨਾਲ ਏਦਾ ਹੋਇਆ। ਮੈਂ ਸਗੋਂ ਰਿਟਰਨ ਕੀਤਾ ਉਹ ਮੈਨੂੰ ਪੈਸੇ ਨੀ ਦੇ ਰਹੇ ਸੀ ਕਹਿੰਦੇ ਤੁਸੀਂ ਇਦੇ ਬਦਲੇ ਕੁਛ ਮੰਗਵਾ ਲਉ। ਤੇ ਮੈਂ ਉਹਦੇ ਬਦਲੇ ਮੰਗਾਇਆ ਉਹ ਮੇਰਾ ਪਹੁੰਚ ਗ ਨੀ, ਉਹ ਮੇ ਉਹ ਵੀ ਨੀ ਮੇਰਾ ਆਇਆ ਰਿਟਰਨ ਐਕਸਚੇਂਜ ਚ ਵੀ ਨਹੀਂ ਆਇਆ ਫਿਰ ਮੇਰਾ ਉਹ,
ਫਿਰ ਪੇਮੈਂਟ ਨੀ ਵਾਪਿਸ ਕੀਤੀ ਹੋਣੀ ਉਹਨਾਂ ਨੇ ਫਿਰ ਪੇਮੈਂਟ ਦੇ ਪਿੱਛੇ ਮੈਸੇਜ ਕਰੀ ਜੋ, ਤਾਂ ਵੀ ਨੀ ਕਰਦੇ ਉਹ।
ਬਿਲਕੁਲ ਬਸ ਆਪ ਆਪਣੀ ਵਾਰੀ ਲੈ ਕੇ ਪੱਛੇ ਹੋ ਜਾਂਦਾ ਮੁਕਰ ਨਹੀਂ ਲੈਂਦੇ,
ਕ ਹੁਣ ਇੱਥੇ ਦੁਕਾਨਦਾਰਾਂ ਨੂੰ ਆਪਾਂ ਬਹਿਸ ਤਾਂ ਕਰ ਆਵਾਂਗੇ ਨਾ ਜਾ ਕੇ ਸੂਟ ਕੱ, ਕੱਪੜਾ ਖ਼ਰਾਬ ਨਿਕਲਿਆ ਇਹ ਨਿਕਲਿਆ ਉੱਥੇ ਓਨਲਾਈਨ ਫੋਨ ਤੇ ਕਿਹਨੂੰ ਕਵਾਂਗੇ।
ਬਿਲਕੁਲ ਅਸੀਂ ਕੰਪਲੇਂਟ ਕਰ ਸਕਦੇ ਔਨਨਲਾਈਨ ਸਾਨੂੰ ਪਤਾ ਨੀ ਕਿਹੜਾ ਦੁਕਾਨਦਾਰ ਏ। ਕਿਥੋਂ ਆਇਆ ਬਾਹ ਕਿੱਥੋਂ ਨੀ ਆਇਆ ਹੈ ਨਾ।
ਹਾਂ ਕੋਈ ਹੁਣ ਕੱਪੜਾ ਵੋਸ਼ ਕਰਕੇ ਕਲਰ ਨਿਕਲ ਜਾਂਦਾ ਹੈ ਕੋਈ ਸ਼ਰਿੰਕ ਹੋ ਜਾਂਦਾ ਹੈ।
ਹਾਂ ਹੁੰਦਾ ਜੀ ਸਗੋਂ ਔਨਲਾਈਨ ਚ ਔਨਲਾਈਨ ਵਿਚ ਕੁਛ ਫਾਇਦਾ ਹੁੰਦਾ ਸੀ ਇਹ ਚਲ,
ਹਾਂਜੀ- ਹਾਂਜੀ।
ਹਾਂਜੀ।
ਬਸ ਚੱਲੀ ਜਾ ਰਿਹਾ ਕਦੀ ਇਹ ਤੇ ਕਦੀ ਉਹ ਕਦੀ ਔਨਲਾਈਨ ਲਓ ਤੇ ਕਦੀ ਉੱਥੇ ਲਓ। ਮਾਰਕੀਟ ਵੀ ਗਰਮੀ ਹੈ ਨਿਕਲਿਆ ਨੀ ਜਾਂਦਾ ਜਲਦੀ ਜਲਦੀ।
ਸਹੀ ਭਾਜੀ ਤਹੀ ਤਾਂ ਮੈਂ ਦੇਖੋ ਮਜਬੂਰੀ ਹਾਂ ਮੈਂ ਵੀ ਦੇਖੋ ਤਾਂ ਹੀ ਮਜਬੂਰੀ ਸੀ ਦੇਖੋ ਮੰਗਵਾਈ ਸੀ ਬਾਕੀ ਠੀਕ ਆਉਣਗੇ ਮੇਰੇ।
ਹਾਂਜੀ, ਹਾਂਜੀ ਨਹੀਂ ਠੀਕ ਆਉਣਗੇ ਪਹਿਲਾਂ ਵੀ ਕੀਤਾ ਹੋਇਆ ਠੀਕ ਆਉਣਗੇ ਤੁਹਾਡੇ।
ਚਲੋ, ਠੀਕ ਏ ਓਕੇ ਫਿਰ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ।